ਠੀਕ ਠਾਕ। ਕੁਛ ਨੀ ਵਧੀਆ ਹੋਰ ਤੁਸੀ। ਅੱਜ ਮੈਂ ਰਾਜਮਾਹ ਬਣਾਏ
ਅੱਛਾ ਜੀ ਰਾਜਮਾਂਹ ਕਿਵੇਂ ਬਣਾਉਂਦੇ ਹੋ।
ਰਾਜਮਾ ਪਿਆਜ ਪਿਊਜ ਟਮਾਟਰ ਪਾ ਕੇ। ਮੈਗੀ ਮਸਾਲਾ ਹੋ ਗਿਆ।
ਹੂ ਹੂ ਹੂ, ਹੋਰ ਨਾਲ ਕੀ ਬਣਾਇਆ ਰਾਜਮਾ।
ਚਾਵਲ।
ਚੋਲ, ਚੋਲ ਠੀਕ ਹੈ, ਉਹ ਵੀ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨਾ ਚੀਜ਼ਾਂ, ਕਿਉਂਕਿ ਤੇ ਏਹੋ ਜੀ ਚੀਜ਼ਾਂ ਦੇ, ਔ ਤੇ ਐਡੇ ਨਖਰੇ ਇੰਨਾ ਦੇ।
ਬੱਚਿਆਂ ਨੂੰ ਰਾਜਮ- ਚਾਵਲ ਦੇ ਦੋ, ਕੜੀ- ਚਾਵਲ ਦੇ ਦੋ। ਹਾਂਜੀ।
ਫੂਡ ਅੱਛਾ ਹੁੰਦਾ, ਇਹ ਚੀਜ਼ ਖਾਣੀ ਅੱਛੀ ਆ ਵੈਸੇ ਬੱਚਿਆਂ ਵਾਸਤੇ ਰੋਟੀ ਰੁਟੀ ਆ, ਕੜੀ ਚਾਵਲ ਜਿਆਦਾ ਖੁਸ਼ ਕੇ ਖਾਂਦੇ, ਮੈਂ ਤਾਂ ਹਾਂਜੀ ਹਾਂ।
ਮੈਦਾ ਮੂਦਾ ਘੱਟ ਦੇਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਖ਼ਰਾਬ ਕਰਦਾ।
ਹੂ, ਮੈਦਾ ਤਾ ਉਂਝ ਖ਼ਰਾਬ ਕਰਦਾ ਬੱਚਿਆਂ ਨੂੰ। ਹੂ, ਔਦਾਂ ਵੀ ਘਰ ਦੀ ਬਣੀਆਂ ਚੀਜ਼ਾਂ ਦੇਈ ਦੀ ਹੁੰਦੀਆਂ ਬੱਚਿਆਂ ਨੂੰ, ਕਹਿੰਦੇ ਅੱਛਾ ਹੁੰਦਾ ਖਾਣਾ।
ਹਾਂਜੀ-ਹਾਂਜੀ।
ਹੂ, ਫਾਸਟ ਫੂਡ ਤਾਂ ਉਂਝ ਹੀ ਖ਼ਰਾਬ ਕਰਦਾ।
ਸਾਫ਼ ਸੁਥਰਾ ਹੁੰਦਾ। ਬੰਦਾ ਆਪ ਬਣਾਉਂਦਾ, ਹਾਂਜੀ-ਹਾਂਜੀ, ਬਾਜ਼ਾਰ ਦੇ ਪਤਾ ਨੀ। ਕਿੱਦਾਂ-ਕਿੱਦਾਂ ਦੇ ਹੱਥ ਲੱਗੇ ਹੁੰਦੇ ਨੇ, ਕਦੋਂ-ਕਦੋਂ ਦਾ ਸਮਾਨ ਪਯਾ ਹੁੰਦਾ ਜਿਹੜਾ ਬਣਾਉਂਦੇ ਨੇ।
ਹਾਂਜੀ-ਹਾਂਜੀ ਉਹ ਭਇਆ, ਮਤਲਬ ਬਾਸਾ ਹੀ ਬਣਾ ਕੇ ਦੇ ਦਿੰਦੇ ਨੇ।
ਹਾਂਜੀ-ਹਾਂਜੀ ਉਹ ਕੁ ਪਤਾ ਥੋੜ੍ਹੀ ਲਗਦਾ, ਕੀ ਪਤਾ ਕਦੋਂ ਦਾ ਸਾਮਾਨ ਪਿਆ। ਕਦੋਂ ਦਾ ਯੂਜ ਕਰਦਿਆਂ ਨੇ।
ਹਾਂਜੀ, ਹੋਰ ਮੈਂ ਕਿਹਾ ਸੀ ਤੁਸੀਂ ਵੱਟਸਐਪ ਤੇ ਫੋਟੋ ਪਾਈ ਦੀ ਸੀ।
ਹਾਂਜੀ-ਹਾਂਜੀ-ਹਾਂਜੀ।
ਮਤਲਬ ਬੜਾ ਸੋਹਣਾ ਸੂਟ ਸੀਤਾ ਸੀ, ਆਪੇ ਸੀਂਦੇ ਹੋ।
ਹਾਂਜੀ, ਮੈਂ ਆਪਣੇ ਆਪ ਸੀਂਦੀ, ਆਪਣੇ ਸੂਟ।
ਅੱਛਾ, ਨਹੀਂ ਅੱਛੀ ਲੱਗ ਰਹੀ ਸੀ, ਕੱਪੜਾ ਕੁਪੜਾ ਵਗੈਰਾ ਕਿੱਥੋਂ ਲੈਂਦੇ ਹੋ।
ਕੱਪੜਾ ਹੈਗਾ, ਸਾਡੀ ਇੱਕ ਆਂਟੀ ਹੈਗੀ, ਉਹਨਾਂ ਨੇ ਮਤਲਬ ਕਿ ਸ਼ੋਪ ਖੋਲੀ ਹੈ ਆਪਨੀ। ਘਰੇ ਹੀ, ਉਹਦੇ ਕੋਲ ਲੈਂਦੇ ਹਾਂ।
ਹਾਂ, ਨਹੀਂ ਡਿਜ਼ਾਇਨ ਵੀ ਬਹੁਤ ਪਿਆਰਾ ਪਾਇਦਾ ਸੀ, ਤੁਸੀਂ।
ਅੱਛਾ-ਅੱਛਾ, ਠੀਕ ਹੈ ਠੀਕ, ਅੱਛਾ-ਅੱਛਾ-ਅਛਾ। ਠੀਕ ਹੈ, ਠੀਕ ਹੈ।
ਮਤਲਬ ਅੱਛਾ ਲੱਗ ਰਿਹਾ ਸੀ, ਪਾਇਆ ਹੋਇਆ ਵੀ।
ਅੱਛਾ ਜੀ, ਤੁਸੀਂ ਵੀ ਸਵਾ ਲੈਣਾ ਜਦ ਕਦੀ ਆਏ ਦੇ ਇੱਧਰ।
ਹਾਂ ਕੋਈ ਨੀ, ਮੈਂ ਤੁਹਾਨੂੰ ਦਿਆਂਗੀ ਸੂਟ ਮੇਰਾ ਵੀ ਸੀ ਦੇਣਾ, ਵਧੀਆ ਡਿਜ਼ਾਇਨ ਪਾ ਦੇਣਾ, ਗਲਾ ਗੁਲਾ ਬਣਾ। ਕਿ ਅੱਛੀ ਤਰ੍ਹਾਂ, ਹੂ, ਹੋਰ ਸਲਵਾਰ ਸਲਵਾਰ ਸਲੂਰ ਸੀਂਦੇ ਹੋ। ਅੱਜ ਕੱਲ੍ਹ ਤੁਹਾਨੂੰ ਪਤਾ, ਦੂਸਰੀ ਸਲਵਾਰਾਂ ਚੱਲ ਰਹੀਆਂ ਨੇ।
ਹਾਂਜੀ- ਹਾਂਜੀ, ਉਹ ਤੇ ਮੈਂ ਬਾਜ਼ਾਰੋਂ ਹੀ ਸਵਾਉਂਦੀ ਹਾਂ
ਅੱਛਾ- ਅੱਛਾ ਨਹੀਂ ਖੁੱਦ ਨੂੰ ਵੀ ਵੈਸੇ ਆਉਣਾ ਚਾਹੀਦਾ ਐ ਚੀਜ਼, ਮਤਲਬ ਖੁੱਦ ਵੀ ਬੰਦਾ ਸੀ ਸਕਦਾ
ਬਸ ਮੈਂ ਪਹਿਲੇ ਸਿੰਧੀ ਸਲਵਾਰਾਂ ਬੰਦ ਕਰਤਿਆਂ, ਹੁਣ ਪਜਾਮੇ ਸਵਾਉਂਦੇ ਲੋਕ ਜ਼ਿਆਦਾਤਰ ਨਾ, ਪਜਾਮੇ ਜਿਆਦਾ ਸੀਂਧੀ ਆ
ਹੋ ਨੀ ਅੱਜੇ ਪਜਾਮੇ ਦਾ ਜ਼ਿਆਦਾ ਟਰੈਂਡ ਹੈਗਾ ਵੈਸੇ ਤੇ ਕਿਉਂਕਿ ਸਿੰਪਲ ਮਤਲਬ ਫਟਾਫਟ ਬੰਦਾ ਪਾ ਲੈਂਦਾ ਪਜਾਮੇ, ਸੀ ਸ ਕੇ, ਹਾਂ ਜਿਵੇਂ ਪੰਜ ਮਿੰਟਾਂ ਚ ਮਤਲਬ ਵੇਖ ਕੇ ਡਿਜ਼ਾਇਨ ਬੰਦਾ ਬਣਾ ਲੈਂਦਾ ਫਟਾਫਟ, ਤੇ ਪਜਾਮਾ ਦੇ ਬੰਦਾ ਤਾਂ ਵੀ ਆਸਾਨ ਹੈ ਵੇਸੇ
ਹਾਂ, ਉਹ ਤੇ ਅੱਧੇ ਘੰਟੇ, ਦਸ ਪੰਦਰਾਂ ਮਿੰਟ ਦਾ ਕੰਮ ਹੈ
ਹਾਂ
ਹਮ
ਹਮ ਉਹੀ ਹੈ ਨਾ ਸਲਵਾਰਾਂ ਵੀ ਇੰਨੀ ਸੋਹਣੀ ਸੋਹਣੀ ਬਣ ਜਾਂਦੀਆਂ ਸੂਟ ਦੇਖ ਲੋ ਤੁਸੀਂ ਬਾਹਵਾਂ ਕਿੰਨੀ ਪਿਆਰੀ ਪਿਆਰੀ ਬਣਦੀਆਂ ਆ ਅੱਜ ਕੱਲ ਜਿਵੇਂ ਬੈਲ ਬਾਂ ਹੋ ਗਈ ਅਮਬਰੇਲਾ ਬਾਂ ਹੋ ਗਈ ਫਰੂ- ਫਰੂ। ਸੂਟ ਸੀ ਲੈਂਦੇ ਹੋ ਅੰਬਰੇਲਾ ਕਾਟ ਜਿਵੇਂ ਹੁੰਦੇ ਨੇ।
ਹਾਂਜੀ-ਹਾਂਜੀ।
ਹਮ ਨਹੀ ਅੱਛੇ ਲੱਗਦੇ ਨੇ ਅੱਜ ਕੱਲ੍ਹ ਦੇਨਾਰ ਕੱਲੇ ਵੀ ਕਿੰਨਾ ਪਿਆਰਾ ਲੱਗਦਾ ਪਿਆ ਕਹਿੰਦੇ ਖੁਦ ਸਟਿਚਿੰਗ ਆਉਣੀ ਚਾਹੀਦੀ ਹੈ ਬਾਹਰ ਦੇਨ ਨਾਲੋ ਤਾਂ ਵਧੀਆ ਖੁਦ ਬੰਦਾ ਸੀਏ ਇਹ
ਬਾਹਰ ਮਹਿੰਗੇ ਕੱਪੜੇ ਬੜ ਬੜੇ ਬੜੇ ਪੈਸੇ ਲੈਂਦੇ ਨੇ ਇੱਕ ਸੂਟ ਦੇ ਸਾਢੇ ਚਾਰ ਸ ਪੰਜ ਸੌ ਅੱਠ ਸੌ ਤੱਕ ਦੇ ਹੈਗੇ ਨੇ ਪੈਸ
ਬਹੁਤ ਲੈਂਦੇ ਨੇ ਮੈਂ ਤੁਹਾਨੂੰ ਦੱਸਾਂ ਮੈਂ ਸਿਚਿੰਗ ਕਰਵਾਇਆ ਸੀ ਸੂਟ ਕਲੀਆਂ ਵਾਲਾ ਸੀ ਉਹ ਮਤਲਬ ਉਹਨੇ ਮੇਰੇ ਕੋਲ ਅਠਾਰਾਂ ਸੌ ਰੁਪਿਆ ਲੈ ਲਿਆ ਸੀ ਉਹੀ ਪੈਸੇ ਖੁਸੀੁ- - ਨਾ ਰੱਖਦੇ ਆਪਣੇ ਕੋਲ ਬਾਹਰ ਲੋਕਾਂ ਨੂੰ ਦੇਣ ਨਾਲ ਤਾਂ ਤਾਂਹੀ ਕਹਿੰਦੇ ਨਾ ਖੁਦ ਥੋੜਾ ਬਹੁਤ ਖੁਦ ਬੰਦਿਆਂ ਨੂੰ ਸਿੱਖਣਾ ਚਾਹੀਦਾ ਹੈ ਇਹ ਚੀਜ਼ ਖੁਦ ਆਪਣੇ ਆਪ ਨੂੰ ਹੁਨਰ ਹੋਣਾ ਚਾਹੀਦਾ ਹੋਰ ਸੁਣਾਓ ਸ਼ੋਪਿੰਗ ਔਫਲਾਈਨ ਲੈਂਦੇ ਤੁਸੀਂ ਕਪੜੇ ਵਗੈਰਾ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ